ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਅਵਾਚ ਆ ਰਿ
ਇੱਕ ਮਿੰਟ ਆਵਾਜ਼ ਨਹੀਂ ਆ ਰਹੀ ਹੈ ਹੈਲੋ
ਹਾਂਜੀ ਹਾਂਜੀ ਆਵਾਜ਼ ਆ ਰਹੀ ਤੁਹਾਨੂੰ
ਹੈਲੋ
ਆਵਾਜ਼ ਆ ਰਹੀ
ਹਰ ਬਾਅਦ ਹੈਲੋ, ਹਾਂਜੀ ਸਸੀ ਸਤਿ ਸ੍ਰੀ ਆਕਾਲ
ਸ ਸਤਿ ਸ੍ਰੀ ਅਕਾਲ ਜੀ, ਕਿਸ ਤਰ੍ਹਾਂ ਹੋ?
ਬਸ ਠੀਕ ਠਾਕ ਤੁਸੀਂ ਦੱਸੋ?
ਹਾਂਜੀ ਮੈਂ ਵੀ ਵਧੀਆ, ਕਿ ਬਾਰਿਸ਼ ਚੱਲ ਰਹੀ ਆ ਕਿਆ?
ਹਾਂ ਹਾਂ ਬਾਰਿਸ਼ ਹੋ ਰਹੀ ਏ।
ਹਾਂ ਨਹੀਂ ਆਵਾਜ਼ ਇਸ ਤਰ੍ਹਾਂ ਆ ਰਹੀ ਨਾ ਮੈਂ ਕਿਹਾ ਬਾਰਿਸ਼ ਹੋ ਰਹੀ ਏ। ਔਰ ਕੀ ਕਰਦੇ ਸੀ?
ਬਸ ਕੁਛ ਨਹੀਂ ਬੈਠੀ ਹੋਈ ਸੀ ਜਾ ਰਹੀ ਸੀ ਪਾਰਸਲ ਖੁੱਲਣ।
ਅੱਛਾ ਕੀ ਮੰਗਾਇਆ?
ਬਸ ਔਨਲਾਈਨ ਸੂਟ ਮੰਗਇਆ ਸੀ ਮੀਸ਼ੋ ਤੋਂ।
ਅੱਛਾ, ਮੀਸ਼ੋ ਤੇ ਵਧੀਆ ਮਿਲ ਜਾਂਦਾ ਏਨਾ।
ਹਾਂ, ਹਾਂ।
ਹਾਂ, ਮੈਂ ਵੀ ਮੀਸ਼ੋ ਤੋਂ ਈ ਸ਼ੋਪਿੰਗ ਕਰ ਲੈਨੀ ਆ।
ਅੱਛਾ ਅ
ਹਾਂ।
ਹਮ
ਤੇ ਔਫਰਸ ਵੀ ਬੜੇ ਚੱਲਦੇ ਨੇ ਨਾ ਅੱਜ-ਕੱਲ੍ਹ।
ਹੂੰ ਹੂੰ।
ਹਾਂ ਮੌੋਨਸੂਨ ਔਫਰਸ।
ਹੂੰ।
ਹਾਂ। ਤੇ ਸੁਖਾ, ਸੌਖਾ ਕੰਮ ਏ ਨਾ, ਘਰ ਬੈਠ ਕੇ ਬਸ ਮੰਗਾ ਲਓ, ਔਨਲਾਈਨ ਆਪਣੇ ਟਾਈਮ ਦੇ ਹਿਸਾਬ ਨਾਲ।
ਹੂੰ।
ਹਾਂ, ਹੋਰ ਕੀ ਕਰ ਰਹੇ ਸੀ?
ਬਸ ਉਹੀਓ ਪਾਰਸਲ ਖੋਲਣ ਜਾ ਰਹੀ ਸੀ, ਐਨੀ ਧੁੱਪ ਚੇ ਬਾਹਰ ਜਾਊ। ਜਾਣ ਦਾ ਮਨ ਨੀ ਕਰਦਾ, ਔਨਲਾਈਨ ਬੜਾ ਆਰਾਮ ਔ ਜਾਂਦਾ ਐ।
ਹਾਂ ਤੇ ਨਾਲ ਆਪਣੇ ਟਾਈਮ ਤੇ ਕਨਵੀਨੀਂਟ ਦੇ ਹਿਸਾਬ ਤੇ ਨਾ ਮੰਗਾਇਆ ਪਸੰਦ ਨੀ ਆਇਆ ਤਾਂ ਰਿਟਰਨ ਕਰ
ਹੂੰ ਹੂੰ ਹਾਂ। ਰੀਫੰਡ ਵੀ ਆ ਜਾਂਦਾ ਆ, ਅਗਰ ਨਾ ਪਸੰਦ ਆਏ ਤੇ।
ਹਾਂ ਦੋ ਮਿੰਟਾਂ ਚ ਰੀਫੰਡ ਹੋ ਜਾਂਦਾ ਮੀਸ਼ੋ
ਹਾਂ, ਹਾਂ, ਹਾਂ, ਹਾਂ।
ਹਾਂ, ਮੈਂ ਤੇ ਬਹੁਤ ਸਮਾਨ ਮੰਗਾਣੀ ਆ ਮੀਸ਼ੋ ਤੋਂ ਬੜੀ ਸ਼ੋਪਿੰਗ ਕਰਨੀ ਆ। ਹਾਂ, ਘਰ ਦੇ ਬੈਡਸ਼ੀਟ ਵਗੈਰੇ ਹੁਣ ਪਿਛਲੇ ਹਫ਼ਤੇ ਮੈਂ ਸੋਫਾ ਕਵਰ ਮੰਗਾਏ ਸੀਗੇ।
ਅੱਛਾ।
ਹਾਂ ਮੇਰੇ ਸੋਫਾ ਕਵਰ ਨਾ ਬੜੇ ਖ਼ਰਾਬ ਹੋ ਗਏ ਸੀਗੇ ਤਾਂ ਮੈਂ ਮੀਸ਼ੋ ਤੋਂ ਔਡਰ ਕੀਤੇ। ਤਾਂ ਪਹਿਲੇ ਤਾਂ ਜਿਹੜੇ ਆਏ ਉਹ ਮੈਨੂੰ ਪਸੰਦ ਨਹੀਂ ਆਏ ਕਲਰ, ਫਿਰ ਮੈਂ ਉਹ ਰਿਟਰਨ ਕਰਕੇ ਤੇ ਫਿਰ ਦੁਬਾਰਾ ਔਡਰ ਪਾਈ, ਤੇ ਫਿਰ ਕੁਛ ਅਲੱਗ ਕਲਰ ਮੰਗਾਏ। ਫਿਰ ਸਹੀ ਆ ਗਿਆ, ਹਾਂ। ਕਈ ਵਾਰ ਪਰ ਫੇਕ ਪ੍ਰੋਡਕਟ ਵੀ ਆ ਜਾਂਦੇ ਨੇ ਉਸਦੇ ਉੱਤੇ।
ਹੂੰ ਹੂੰ।
ਮੀਸੋ ਤੇ ਨਾ।
ਹਾਂ, ਹਾਂ।
ਹਾਂ, ਤੁਸੀਂ ਕਿਹੜਾ ਸੂਟ ਮੰਗਾਇਆ?
ਸੂਟ ਮੈਂ ਆਪਣੇ ਵਾਸਤੇ ਮੰਗਾਇਆ ਵੇ।
ਅੱਛਾ।
ਹਾਂ, ਹਾਂ ਵਧੀਆ ਸੂਟ ਏ ਪਿਆਰਾ ਏ ਸੂਟ।
ਅੱਛਾ, ਮੈਨੂੰ ਵੀ ਲਿੰਕ ਭੇਜਿਓ, ਮੈਂ ਵੀ ਕਰਾਂਗੀ।
ਠੀਕ ਏ, ਠੀਕ ਏ।
ਹਾਂਜੀ, ਹੋਰ ਰੋਟੀ ਪਾਣੀ ਹੋ ਗਈ?
ਹਾਂਜੀ, ਹਾਂਜੀ।
ਹਾਂਜੀ ਕੀ ਪੜਾ ਐ ਅੱਜ
ਹਾਂ। ਬਸ, ਮੈਂ ਦਾਲ-ਚਾਵਲ ਬਨਾਏ ਨੇ ਨਾਲ ਸਬਜ਼ੀ।
ਹਾਂ, ਬਸ ਮੈਂ ਕਣਕ ਸਾਫ ਕਰਨ ਬੈਠੀ ਸੀ।
ਅੱਛਾ।
ਹਾਂ, ਆਟਾ ਬਸ ਹੋਨ ਥੋੜਾ ਜੇਆ ਈ ਰੈ ਗਿਆ, ਮੈਂ ਕੇਯਾ ਚਲ ਬੱਚੇ ਸਕੂਲ ਗਏ ਹੋਏ ਨੇ ਤਾਂ ਕਣਕ ਸਾਫ ਕਰ ਲੇਵਾ ਹਾਂ, ਫੇਰ ਬੱਚੇ ਆਏ ਹੋਏ ਵੀ ਵਿਚ ਕਰਦੇ ਨਾ, ਬੱਚੇ ਕੰਮ ਨੀ ਕਰਨ ਦਿੰਦੇ
ਅੱਛਾ।
ਹਾਂ, ਹੋਰ ਬਾਕੀ ਪਰਿਵਾਰ ਸਭ ਠੀਕ?
ਸਭ ਵਧੀਆ, ਸਭ ਵਧੀਆ ਔਰ ਔਨਲਾਈਨ ਕਦੀ ਤੁਸੀਂ ਆਏ ਓ ਸਮਾਨ ਮੰਗਾਂਦੇ ਓ ਜੀਵੇ ਬਿਊਟੀ ਪ੍ਰੋਡਕਟ ਹੋ ਗਏ ਯਾਂ ਹੋਰ ਕੁਛ
ਹਾਂ ਬਿਊਟੀ ਪ੍ਰੋਡਕਟ ਮੈਂ ਨਾ ਪਿਛਲੇ ਹਫ਼ਤੇ ਯੇ ਮੰਗਾਏ ਸੀ ਮਤਲਬ ਮੀਸ਼ੋ ਤੋਂ ਨਈਂ - ਮੀਸੋਏ ਯੇ ਡਾਇਰੇੈਕ ਐਪ ਏ, ਅ ਕੇੜੇ ਹੁੰ, ਕੋਰੀਅਨ ਗਲਾਸ ਫੇਸ਼ੀਅਲ ਮੰਗਾਏ ਸੀਗਾ ਮੈਂ। ਹਾਂ, ਹਾਂ ਤੇ ਅੱਛਾ ਮਸਤ ਏ ਰਿਜ਼ਲਟ ਅੱਛੇ ਨਿਕਲੇ ਨੇ ਉਸਦੇ। ਹਾਂ, ਤੇ ਫੇਰ ਕੋਰੀਨ ਗਲਾਸ ਫੇਸ਼ੀਅਲ ਮੰਗਾਏ ਤੇ ਓ ਪੈ ਵੀ ਮੈਨੂੰ ਕੁਝ ਤਿੰਨ ਸਾਢੇ ਤਿੰਨ ਸੌ ਰੁਪਏ ਦਾਈ। ਇਸਰਾ ਭਾਰ ਅਗਰ ਆਪਾਂ ਫੇਸ਼ੀਅਲ ਕਰਈਏ ਤਾਂ ਸੱਤ ਅੱਠ ਸੌ ਰੁਪਏ ਤੱਕ ਅਰਾਮ ਨਾਲ ਲੈ ਲੈਂਦੇ ਨੇ, ਪਰ ਏ ਫੇਸ਼ੀਅਲ ਹਾਂ, ਯੇ ਸਾਢੇ ਤਿੰਨ ਸੌ ਰੁਪਏ ਵਿੱਚ ਤਿੱਨ ਤਿੰਨ ਵਾਰ ਤਾਂ ਮੇਰਾ ਹੋਈ ਜਾਏਗਾ ਇਸ ਚ। ਕੇਟ ਵਿੱਚ ਹਾਂ, ਤੇ ਕੇਟ ਅਪਨਾ ਨ ਸਾਬ ਨਾਲ ਕਨਵੀਨੀਂਅਟ ਏ, ਜਦੋਂ ਮਰਦੀ ਆਪਾਂ ਘਰੇ ਵੀ ਕਰ ਸਕਦੇ ਆਂ, ਮੈਂ ਪਾਰਲਰ ਵੀ ਕੀਤਾ ਹੋਇਆ ਨਾ ਪਾਰਲਰ ਦਾ ਮਤਲਬ ਨਈਂ ਵੀ ਆਂਦਾ ਹੋਵੇ ਤਾਂ ਵੀ ਘਰ ਬੈਠ ਕੇ ਵੀ ਤੁਸੀਂ ਅਗਰ ਕੇਟ ਹੋਵੇ ਉਸਦੇ ਉਤੇ ਇੰਸਟਰਕਸ਼ਨ ਲਿਖ ਲਿਖੇ ਹੁੰਦੇ ਨੇ। ਕਿਸ ਤਰ੍ਹਾਂ ਕਰਨੈ, ਕੀ ਕਰਨੈ, ਤੇ ਬਸ ਇਸਟੀਮਰ ਟੀਮ ਲੈ ਕੇ, ਤੇ ਓ ਕਰਕੇ ਸਕਰੱਬਿੰਗ ਚ ਕਲੀਨ ਜ਼ਰ ਐ, ਫੇਸ ਪੈਕ ਮਸਾਜ ਕਰ੍ਰੀਮ ਬੋਤ ਸ ਪੰਜ-ਪੰਜ, ਫਾਈਵ ਸਟੈਪਸ ਦਾ ਐ। ਹਾਂ। ਤੇ ਓ ਘਰ ਬੈਠ ਕੇ ਫੇਰ ਆਪਨ ਜਦੋਂ ਬੱਚੇ ਮੇਰੇ ਸਕੂਲ ਚਲੇ ਜਾਂਦੇ ਨੇ ਫੇਰ ਕੋਈ ਕੰਮ ਤਾਂ ਹੁੰਦਾ ਦਾ ਨਿਗਾ ਮੈਨੂੰ ਤਿੰਨ-ਚਾਰ ਘੰਟੇ ਹਾਂ, ਤੇ ਬਸ ਫੇਰ ਅਸ ਪੈਂਪਰ ਕਰੋ‍, ਕਲੀਨਅਪ ਕਰ ਲੋ ਯਾਂ ਫੇਸ਼ਅਲ ਕਰ ਲੋ ਹਾਂ, ਘਰ ਘਰ ਦੇ ਕੰਮ ਕਰਕੇ ਵੀ ਬੜਾ ਟਾਈਮ ਬੱਚ ਜਾਂਦੈ ਨਾ।
ਹੁੰ-ਹੁੰ।
ਹਾਂ, ਫੇਰ ਓਸ ਟਾਈਮ ਤੇ ਕਦੋਂ ਫੇਰ ਮਸੀਏ ਮੰਗਾ ਲਿੱਤਾ ਸੀਗਾ ਮੈਂ ਕੇਟ ਇਸ ਵਾਰ ਹਾਂ, ਤੇ ਐ ਪਿਕਸ, ਹਾਂ।
ਤੇ ਨਾਲ ਬਾਹਰ ਜਾਣਾ ਵੀ ਨੀ ਪੈਂਦਾ ਨਾ ਘਰ ਬੈਠ ਕੇ ਚੀਜ਼ ਬਸ, ਪਾਰਸਲ ਦੇ ਜਾਂਦੈ। ਹੋਨ ਅਜ ਕੱਲ ਤਾਂ ਮੈਂ ਬੂਟ ਟੇ ਵਗੈਰਾ ਵੀ ਸਈ ਮੰਗਾਣੇ ਲੱਗੇ ਹੁਣ ਜਿਸ ਤਰ੍ਹਾਂ ਮੌਸਮ ਇਸ ਤਰ੍ਹਾਂ ਹੋਇਆ ਪਿਆ ਨਾ। ਬਾਰਿਸ਼ ਵਾਲਾ, ਤਾਂ ਇਸਦੇ ਮੀਸ਼ੋ ਤੋਂ ਮੈਂ ਬੋਤ ਸਾਰੇ ਮਸਤ ਜਿਸ ਤਰਾਂ ਏ ਸੀਡਸ
ਅੱਛਾ। ਹੈਲੋ। ਹੈਲੋ, ਹਾਂਜੀ ਵਦੀਆ। ਹੈਲੋ। ਹੈਲੋ। ਵਾਜ਼ ਜਾ ਰਈ ਐ। ਹੈਲੋ-ਹੈਲੋ। ਹੈਲੋ।